ਹੈਲੋ
ਹੈਲੋ ਜੀ।
ਹੈਲੋ ਜੀ, ਨਮਸਤੇ
ਜੀ, ਨਮੱਸਤੇ, ਸਸ੍ਰੀਆ ਅਕਾਲ।
ਸਾਸ਼੍ਰੀ ਅਕਾਲ ਜੀ, ਸਾਸ਼੍ਰੀ ਅਕਾਲ ਬਸ ਵਧੀਆ ਜੀ, ਵਧੀਆ ਤੁਸੀਂ ਸੁਣਾਓ, ਕੀ ਹਾਲ-ਚਾਲ ਆ?
ਜੀ ਬਸ ਵਦੀਆ ਹੈ, ਵਾਹਿਗੁਰੂ ਜੀ ਦੀ, ਕਿਰਪਾ ਹੈ ਜੀ ਸਭ। ਵਧੀਆ ਐ।
ਹਾਂਜੀ ਉਹੀ ਜੀ ਚੰਗਾ ਏ ਜੀ ਵਾਹਿਦੇ ਗੁਰੂ ਕੀ ਕਿਰਪਾ ਹੋਨੀ ਚਾਈਏ ਔਰ ਖਾਨਾ ਵਗੈਰਾ ਹੋ ਗਿਆ?
ਹਾਂਜੀ ਖਾਣਾ ਵਗੈਰਾ ਕਰਕੇ ਤੇ ਬੋਕ ਤੇ ਮੰਮੀ ਨਾਲ।
ਹਾਂਜੀ ਆਗੇ, ਉਹੀ ਨਾ ਮੈਨੂੰ ਸਾਨੂੰ ਨਾਲ ਇੱਕ ਗੱਲ ਕਰਨਾ ਸੀ ਅੱਜ-ਕੱਲ ਦੀ ਇਤਨੀ ਮਹਿੰਗਾਈ ਤੇ ਮਤਲਬ ਅੱਜ-ਕੱਲ ਹੋ ਜਾਂਦੀ ਸੀ, ਅੱਜ-ਕੱਲ ਸਮਝ ਨੀ ਆਦਾ ਦੋ ਪੈਸੇ ਕੈਸੇ ਬਚਾਏ ਸੀਗੇ।
ਹਾਂਜੀ ਦੇਖੋ ਕਿਆ ਏ ਦੱਸੋ। ਮਹਿੰਗਾਈ ਤੋਂ, ਦਿਨ ਪੇ ਦਿਨ ਚੜਤੀ ਓ ਜਾਂਦੀ ਏ। ਤੇ ਗ਼ਰੀਬ ਕੀ ਇਹੀ ਖਾਏਗਾ।
ਉਹੀ ਏ ਜੀ ਮਤਲਬ ਜੇ ਅਗਰ ਅੱਜ-ਕੱਲ ਇੱਕ ਇਨਸਾਨ ਦੋ, ਦਸ ਹਜ਼ਾਰ ਰੁਪਏ ਵੀ ਕਮਾ ਰਿਹਾ ਸੀ ਅਗਰ ਉਸਨੇ ਦੋ ਪੈਸੇ ਕਮਾ ਲੈਤੇ ਅਪਨੇ ਕੁਛ ਇਨਵਸਟ ਹੋ ਜਾਂਦੀ, ਤੋ ਆਗੇ ਕੇ ਨਾ, ਟਾਈਮ ਦੇ ਫਿਊਚਰ ਦੇ ਕਾਮ ਆ ਜਾਂਦੇ ਸੀ।
ਹਾਂਜੀ, ਤੇ ਇਹ ਦੇ ਓਹੋ ਨਿਕਾਲਤਾ ਰਹਿੰਦੇ ਸੀ। ਯੋਜਨਾ ਏ, ਤਾਂ ਤੁਸੀਂ ਪਤਾ ਰੱਖਾ ਕਰੋ। ਔਨਲਾਈਨ ਕੀ-ਕੀ ਨਿਕਲ ਰੀਆ ਏ। ਬੱਚੇ ਨਾਲ ਵੀ ਨਿਕਲਤੀ ਰਹਿਤੀ ਥੀ ਇਸ ਵਗੈਰਾ
ਹਾਂਜੀ, ਹਾਂਜੀ ਉਹੀ ਐ ਮਤਲਬ ਅਗਰ ਚਾਰ ਪੈਸੇ ਬਚਾਣੇ ਨੇ ਤਾਂ ਹਨਾ ਥੋੜੀ ਸੀ ਪਲਾਨਿੰਗ ਚ ਜਾਂਦੀ ਐਸ ਆਈ ਪੀ ਦੇ ਕਰਾ ਲੋਓ, ਦੇ ਲੈ ਲਾਈਫ ਇੰਸ਼ੋਰੈਂਸ ਹੋ ਜਾਂਦੇ ਐ ਇੰਸ਼ੌਰੈਂਸ।
ਦੇਖੋ ਬੱਚੇ ਨਾਲ ਤੇ ਕਰਾਣਾ ਈ ਆ ਕਿਉਕਿ ਦੇਖੋ ਬੱਚੇ ਕਾ ਤੋ ਯੇ ਐ ਨਾ ਬੱਚੀ ਨੂੰ ਹਮ ਨੇ ਕੁਛ ਕਰਕੇ ਦੇਣਾ ਹੋਤਾ ਸੀ ਨਾ ਬੱਚੇ ਦੂਸਰੇ ਕੇ ਉਪਰ ਡਿਪੈਂਡ ਨਾ ਰਏ।
ਹਾਂਜੀ-ਹਾਂਜੀ, ਸਈ ਗੱਲ ਆ ਜੀ।
ਤੇ ਤੁਸੀਂ ਨਾ ਕਰੋ ਤੇ ਯੋਜਨਾ ਚਲਾਤੀ ਰਹਿਤੀ ਈ ਸਰਕਾਰ ਕਦੀ ਕਰਨੀ ਆ ਕੇ ਕਬੀ ਸੁਕੁਮਾਰੀ ਯੋਜਨਾ ਏ ਤੇ ਆਪ ਨਾਂ ਦੇਖ ਤੇ ਰਹਾ ਕਰੋ। ਮਨ ਦੀ ਬਾਤ ਮੇ ਪੀ ਐਮ ਜੀ ਬੋਲਦੇ ਰਹਿੰਦੇ ਨੀ
ਹਾਂਜੀ ਹਾਂਜੀ ਹਾਂਜੀ ਉਹੀ ਐ ਜੀ ਵਧੀਆ ਜੀ। ਪਰ ਜੌ ਹੋ ਜਾਦੇ ਕਿ ਆਪਨੇ ਦੇ ਚਾਰ ਪੈਸੇ ਦੇ ਅੱਜ ਕੇ ਟਾਈਮ ਦੇ ਆਪਾ ਅੱਜ ਕੱਲ ਦੇ ਮਾਹੌਲ ਦੇ ਟੈਕਨੋਲੋਜੀ ਇਤਨੀ ਬਦਲ ਗਈ ਸੀ ਆਪਣਾ ਮੈਂ ਲਗਾਏ ਜਾਂਦੇ ਸੀ। ਨਾ ਇਹ ਫੱਡੀ ਮੈਂ ਜੋੜਦੀਏ ਤੇ ਲਾਈਫ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਤਾਂ ਕਿ ਅੱਗੇ ਆਣੇ ਵਾਲੇ ਟਾਈਮ ਦੇ ਐਮਰਜੈਂਸੀ ਦੇ ਕਾਮ ਆ ਸਕਦੇ ਆ।
ਹਾਂਜੀ ਲੇਕਿਨ ਦੇਖੋ ਆਪ ਕੋ ਵੀ ਹੋਣਾ ਚਾਹੀਏ ਕਿ ਆਪਾਂ ਵੀ ਉਹ ਕਰੇ ਕਿ ਥੋੜਾ ਨਾ ਬੱਚਾ ਵੀ ਰੱਖਿਆ ਹੋਆ ਆਪਣੇ ਖੱਚੋ ਮੈਂ
ਹਾਂਜੀ ਹਾਂਜੀ ਉਹੀ ਇਹਨਾਂ ਦੇ ਮਤਲਬ ਅੱਜ ਕੱਲ ਦੇ ਲੋਕ ਦੇ ਥੋੜੇ ਪੁਰਾਣੇ ਖਾਇਲਤ ਦੇ ਉਹਨੂੰ ਡਰ ਲੱਗਦਾ ਅਗਰ ਐਫ ਡੀ ਦੇ ਪੈਸੇ ਲਗਾ ਦੀਏ ਲਾਈਫ ਇੰਸ਼ੋਰੈਂਸ ਦੇ ਪਾਸੇ ਫਸਣਾ ਜਾਦੇ ਸੀ।
ਬਹੁਤ ਪੁਰਾਣੇ ਲਾ ਕੇ ਆਉਂਦੇ ਨੀ ਤੇ ਹੁਣੁ ਉਹੀ ਲੱਗਦਾ। ਸੀ ਕਿ ਆਪਣੇ ਪਾਸ ਹੀ ਪੈਸੇ ਰੱਖੇ ਹੋਣ ਦੇ ਤੇ ਉਸ ਤੋਂ ਹੀ ਸੇਫ
ਔਹੀ ਕੀ ਜਾਨ ਔਹੀ ਕੀ ਜਾਣਦੇ ਸੀ ਅਗਰ- ਅਸਰ ਮੈਨੂੰ ਕੀ ਲੱਗਦਾ ਅਗਰ ਹਮ ਨੇ ਐਸ ਆਈ ਪੀ ਦਾ ਪੈਸਾ ਲਗਾ ਦੇ ਸੀ ਹਜ਼ਾਰ ਰੁਪਏ ਦੀ ਤੇ ਕਰੋੜ ਦੇ ਮ ਮੰਥਲੀ ਦੇ ਅਗਰ ਹਜ਼ਾਰ ਰੁਪਏ ਦੇ ਹਰ ਮਹੀਨੇ ਲਗਾ ਦੀ ਸੀ ਤੇ ਕਰੋੜ ਦੇ ਪੁਛਦਾ ਵੀ ਨੀ। ਤੇ ਫਿਊਚਰ ਦੇ ਸਿਕਿਓਰ ਜਾਂ ਬੱਚੇ ਦੇ ਕਿਸੇ ਤੇ ਡਿਪੈਂਡ ਨੀ ਹੁੰਦਾ।
ਤੇ ਫਿਊਚਰ ਵੀ ਸੇਕਔਰ ਹੋਣ ਦੇਯਾ। ਬਾਰੇ ਤੇ ਬੱਚੇ ਵੀ ਵਿੱਚੋਂ ਵੀ ਹੋ ਜਾਣਦਾ ਨੇ ਤੇ ਵੀ ਹੋ ਜਾਣਦਾ ਹਮ।
ਹਾਂਜੀ- ਹਾਂਜੀ ਔਹੀ ਐ ਗੱਲ ਆ ਬਸ ਦੇਖੋ ਅਗਰ ਅੱਜ ਕੇ ਟਾਈਮ ਦੇ ਅਗਰ ਅਬਿ ਸੇ ਦੇਆਨ ਨੀ ਦਿੰਦੇ ਵਕਤ ਤੋ ਬਾਦ ਪਤਾ ਨੀ ਦੀ ਕਲ ਕੀ ਹੋ ਯਾ ਸੀ।
ਅੱਸੀ ਨੂੰ ਬੜੋ ਨੂੰ ਸਮਜਾਣਾ ਚਾਈਦੇ ਏਹ ਵਿਤਾਂ ਹੋਇਆ ਦੇ ਫਰਇਡੇ ਦੀ ਗੱਲ ਹੈ। ਏ ਸਰਕਾਰ ਹਮ ਹਮ ਹਮ ਲੋਗ ਨੂੰ ਦੱਸਦੀ ਹੈਗੀ ਕਿ ਐਸ ਵੀ ਕਰੋ ਕਿਸੇ ਵੀ ਕਰ ਲ ਹੋ ਜਾਗਾ ਬੈਨੀਫਿਟ ਮ
ਬਿਲਕੁਲ ਜੀ- ਬਿਲਕੁਲ ਪਰ ਐ ਬ ਈ ਵਧੀਆ ਜੀ ਮਤਲਬ ਜੋ ਕੱਲ ਤੋਂ ਇਤਨੀ ਸਾਰੀ ਚੀਜ਼ ਹੈ ਟੈਕਨੋਲੋਜੀ। ਹਾਂਜੀ -ਹਾਂਜੀ ਔਹੀ ਤੇ ਪੁਰਾਣੇ ਤਾਂ ਖਾਇਲਾਤ ਦੇ ਲੋਕ ਹੁੰਦੇ ਸੀ ਔਨਾ ਨੇ ਤਾਡੇ ਤਾਂ ਕਿ ਐਫ ਡੀ ਕਰਾਂਦੀ ਤੇ ਪੈਸਾ ਨਾ ਫਜਦਾ ਲਾਈਫ ਇੰਸ਼ੋਰੈਂਸ ਦੇ ਨਾਲ ਪੈਸ ਏ ਨੀ ਫਲਦਾ ਕਬੀ ਕੁਛ ਹੋ ਜਾਵੋ ਮਤਲਬ ਡਰ ਦਾ ਡਰ ਨਾਲ ਤੇ ਪੈਸੇ
ਹੋ ਰਆ ਸੀ ਹਾਂਜੀ ਤੇ ਹੁਣ ਚ ਹੈ ਜੀ
ਹਾਂਜੀ ਔਈ ਦੇਖੋ ਡਰ ਦੇ ਨਾਲ ਦੇ ਨ ਈ ਸਰਜੁਗ ਚਾਰ ਪੈਸਾ ਹੁੰਦੇ ਔ ਚਾਰ ਈ ਰੈ ਜਾਂਦਾ ਆੱਠ ਹੋ ਈ ਨੀ ਪਾਦੇ ਸੀ।
ਹਾਂਜੀ। ਦੇਖੋ ਐਸਾ ਹੈ ਕਮਾਨੀ ਕਿ ਔਰ ਬਚਾ ਕੇ ਬੋਤ ਸਾਰੇ ਔਰਤ ਨਾ ਕਹੀਂ ਨਾ ਕਹੀਂ ਮਤ ਕਮਾ ਕੇ ਬ ਚਾ ਈ ਲੈਂਦੀ ਔਰਤ ਦੇ ਕਮਾ ਕਮਾਲ ਹੋਦਾ। ਕਈ ਨਾ ਕਈ ਸੇਵਿੰਗ ਕਰ ਈ ਲੈਦੀ। ਜਿਵਰਾ ਮੰਮੀ ਮੈਂ ਮੈਨੂੰ ਪਰਸੋਂ ਕੈਂਦੀ ਸੀ।
ਹਾਂਜੀ -ਹਾਂਜੀ ਔਹੀ ਤਾਂ ਅਗਰ ਦੇਖਾ ਜਾਵੇ ਤਾਂ ਪੈਲੇ ਦੇ ਲੋ ਟਾਈਮ ਦੇ ਲੋਗ ਦੇ ਜੋਹੈ ਔਂਦੇ ਪਾਸ ਇਤਨੀ ਨੌਲੇਜ ਨੀ ਹੋਂਦੀ ਸੀ ਅੱਜ- ਕੱਲ੍ਹ ਦੇ ਬੱਚੇ ਦੇ ਜਨਰੇਸ਼ਨ ਦੇ। ਦੇ ਹਿਸਾਬ ਦੇ ੳਨ ਕੋ ਬਤਾਯਾ ਦੀ ਫੋਨ ਕਾਲ ਕੈਸੇ ਯੂਜ ਕਰਨੈ। ਅਪਣੇ ਗਰੋ ਯੂਜ ਕਰ ਲਿਆ ਦੇ ਸਾਇਡ ਤੇ ਕਰ ਲੇਯਾ ਐਫ ਡੀ ਦੀ ਕਰ ਲੀ। ਬੱਚਾ ਦੇ ਅਗਰ ਦਸ ਰੁਪੇ ਵੀ ਕਮਾ ਰਾ ਸੀ ਅਗਰ ਦਸ ਰੁਪੇ ਵੀ ਸਾਈ ਪੇ ਮੇ ਲਗਾ ਰਾ ਸਾਨੂੰ ਨੀ ਪਤਾ ਕਿ ਕੱਲਾ ਸਾਈ ਵੀ ਮੈਂ ਤਾ ਆਪ ਦਸ ਰੁਪੇ ਦੀ ਕੀ ਹੋ ਜਾਂਦੇ ਸੀ।
ਧੀ ਗੁਰ ਜੀ ਕ ਮਾਣ ਦੇ ਮੌਕੇ ਤੇ ਬਹੁਤ ਮੁੜਦੀ ਰ ਬਸ ਇਹ ਬਦ ਉੱੜਦੀ ਕਿ। ਅਐ ਤਰੀਕਾ ਈ ਨਾ ਹੌਂਦੈ ਹੈ ਦੇਖ ਲੋ ਇਤਨਾ ਮੈ ਔ ਨਹੀਂ ਉਸ ਬ ਗੋ ਕੇ ਬਾਰੇ ਤੁਸੀਂ ਸੁਣੇਯੌ। ਹਮ ਲੋਗ ਕੈਂਦੇ ਨੇ। ਤੇ ਬਿਯੁਟੀਕੋਨ ਚ ਪੈਸਾ ਇਨਵੈਸਟ ਕਰੋ।
ਅਹਹ ਹਾਂਜੀ-ਹਾਂਜੀ- ਹਾਂਜੀ, ਔਹੀ ਚ
ਬਸ ਯਈ ਬਾਤ ਐ ਤੇ ਬੇਟ ਕੋਨ ਨਾ ਪੈਸੇ ਇਨਵੈਸਟ ਕਰੇਗੇ ਤਾਂ ਲੱਕ ਦੀ ਬਾਤੈ ਲੱਖ ਅੱਛਾ ਹੋਊਗਾ ਤੇ ਵਾਹਿਗੁਰੂ ਦੀ ਕਿਰਪਾ ਹੋਗੀ
ਉਹੀ ਦੇਖੋ ਜੇ ਚੰਗਾ ਹੈ ਅਗਰ ਜੇ ਕਿਸਮਤ ਦੇ ਅਜ਼ਮਾਨੀ ਹੁੰਦੀ ਤੇ ਆਪਣੇ ਦੋ ਉਹ ਕਹਿਤੇ ਆਪਣਾ ਸਦਕਾ ਸਮਝ ਕੇ ਨਿਕਾਲਦੀ ਸੀ
ਹਾਂਜੀ, ਹਾਂਜੀ ਲੇਕਿਨ ਆਪ ਆਪਣੇ ਆਸ ਪਾਸ ਨੂੰ ਲੋਗੋ ਕੋ ਵੀ ਦੇਖਣੀ ਚਾਹੀਏ ਉਹਨਾਂ ਨੂੰ ਵੀ ਦੇਣੀ ਚਾਹੀਏ ਉਹਨੂੰ ਉਹਨਾਂ ਨੇ ਨੀਡ ਹੋਤੀ ਹੈ ਆਹੋ, ਹ ਦੇਖ ਆਏ ਹੈ ਹਮ ਹਾਂਜੀ, ਹਾਂਜੀ
ਹਾਂਜੀ ਮੈਨੂੰ ਤੇ ਸੋਚ ਉਹੀ ਕਹਿੰਦੀ ਸੀ ਅਗਰ ਦੇ ਕੋਈ ਬੰਦਾ ਪੰਦਰਾਂ ਹਜ਼ਾਰ ਰੁਪਏ ਨਾਲ ਇਹਦੇ ਕਮਾ ਹਜ਼ਾਰ ਤੇ ਲਗਾਈ ਦੇ ਲਗਾ ਦੀ ਦੇ ਇੰਸ਼ੋਰੈਂਸ ਜੋੜ ਦੇ ਦੇ ਹੈਲਥ ਇੰਸ਼ੋਰੈਂਸ ਦੇ ਆਨੇ ਵਾਲੇ ਟਾਈਮ ਦੇ ਤਿੰਨੋ ਚੀਜ਼ ਦੇ ਹਮੇ ਇਤਨੇ ਫਾਇਦੇ ਦਿੰਦੀ ਸੀ ਹਮੇ ਅੰਦਾਜ਼ਾ ਵੀ ਨਹੀਂ ਹੁੰਦਾ ਸਾ
ਹੋਣ ਸਕਿਆ ਜੀ ਸਹੀ ਦੱਸਿਆ ਤੁਸੀਂ ਓ ਆਪਨੇ ਪਤਾ ਕਰੋ ਕਿ ਮੈਂਨੇ ਵੀ ਚੱਲ ਬਤਾਨਾ ਮੈਨੇ ਵੀ ਦੱਸਣਾ ਮੈਨੇ ਵੀ ਆਪਣੀ ਬੱਚਿਆਂ ਨਾਲ ਤੇ ਐਸ ਆਈ ਤੇ ਕਰਾਉਣੀ ਹੈ, ਜੇ ਜੋ ਸਕੀਮੀ ਹਾਂਜੀ ਇਹ ਸਕੀਮ ਸਰਕਾਰ ਦਵਾਰਾ ਗੌਰਮੈਂਟ ਹਾਂਜੀ ਗੌਵਰਮੈਂਟ ਦੀ ਸਕੀਮ ਨਿਕਾਲਦੀ ਹੈ ਉਸ ਨਾਲ ਵੀ ਮੈਨੂੰ ਫ਼ਾਇਦਾ ਉਠਾਉਣਾ ਹਾਂਜੀ ਇੱਕੋ ਦੋ, ਦੋ ਕੁੜੀਆਂ ਮੇਰੇ ਨਾਲ ਤੇ ਉਹਨਾਂ ਨੂੰ ਉਹਨੂੰ ਕੇ ਲਿਏ ਫਿਰ ਮੈਂਨੇ ਸੋਚਣਾ ਹੋਗਾ ਔਰ ਤੋਂ ਕੋਈ ਆਏਗਾ ਨਹੀਂ ਸੋਚਣਾ
ਹਾਂਜੀ ਉਹੀ ਹੈ ਜੀ ਦੇਖੋ ਜੀ ਮਤ ਮਤਲਬ ਸਾਰੀ ਸਿਰਦਰਦੀ ਲੋ ਲੈਣੀ ਹੁੰਦੀ ਜੀ ਬਹੁਤ ਤੋਂ ਮਾਂ ਕੋ ਲੈਣੀ ਹੁੰਦੀ ਸੀ ਬਾਪ ਓਦਾਂ ਦਾ ਕਮ ਇਤਨਾ ਹੀ ਹੁੰਦਾ ਜੀ ਕਮਾ ਕੇ ਲਾਂਦਾ ਦੇ ਕਮਾ ਕੇ ਲਾਉਂਦੇ ਪੈਸੇ ਦਿੰਦੇ ਵਕਤ ਬਾਤ ਹੀ ਖ਼ਤਮ ਹੋ ਜਾਂਦੀ
ਦੇਖੋ ਏਕ ਮਰਦ ਵੀ ਕਿਤਨਾ ਕਮਾ ਲੇਗਾ ਕਿਤਨਾ ਪ੍ਰੈਸ਼ਰ ਉਠਾ ਲੇਗਾ ਉਹ ਵੀ
ਹਾਂਜੀ, ਹਾਂਜੀ
ਹਾਂਜੀ
ਵਾਜੀ ਜੀ ਦੇਖੋ ਜੋ ਦੋਨੋ ਮਿਲਦੇ ਦੋਨੋ ਮਿਲਦੇ ਕੋਈ ਕੰਮ ਕਰਦੇ ਤੋ ਘਰ ਚਲਾਣੇ ਤੇ ਆਸਾਨੀ ਹੋ ਜਾਂਦੀ ਹੈ ਨਾ
ਹਾਂਜੀ ਮੈਂ ਵੀ ਤਾਂ ਯੇਹੀ ਦੱਸ ਰਹੀ ਹਾਂ ਉਹ ਥੋੜਾ ਸਮਾਂ ਸਮੇ ਵੀ ਆਪਣਾ ਹੱਥ ਔਰ ਟਾਈਟ ਕਰਕੇ ਰੱਖਣਾ ਚਾਹੀਦਾ ਹੁੰਦਾ ਯੇਹ ਨੀ ਕਿ ਬੱਚੋ ਨੂੰ ਯੇ ਦਿਲਾ ਦੋ ਉਤੇ ਉਹ ਦਿਲਾ ਦੋ ਬੱਚੋਂ ਦੀ ਫਰਮਾਇਸ਼ ਕਦੀ ਖਤਮ ਨਹੀਂ ਹੁੰਦੀ
ਹਾਂਜੀ ਉਹੀ ਨਾਓ ਨੇਗੀ ਜੀ
ਦੇਖੋ ਜੀ ਦੇਖੋ ਜੀ ਔਰਤ ਜੋ ਉਹਦੀ ਨੀ ਘਰ ਦੀ ਲਛਮੀ ਹੁੰਦੀ ਜੀ ਤੇ ਵੇਟ ਤੋਂ ਥੋੜੀ ਸੇਵਿੰਗ ਕਰੀ ਲਵੇਗੀ ਲੇਕਿਨ ਮਰਦ ਨਾਲ ਨੂੰ ਸੇਵਿੰਗ ਇਤਨੀ ਨੀ ਤੇ ਆਂਦੀ ਕਰਨੀ
ਹਾਂਜੀ ਉਹੀ ਜੇ ਮਤ ਮਤਲਬ ਦੇ ਅੱਜ- ਕੱਲ੍ਹ ਦੇ ਲੋਗੋ ਕੋ ਬਤਾ ਕੇ, ਇਹਦੇ ਮਹਿਲਾ ਦੇ ਆਪਣੇ ਘਰ ਬੈਠੇ ਦੇ ਚਾਰ ਪੈਸੇ। ਕਮਾਨ ਨਾਲ, ਤੇ ਕੋਈ ਸਿਲਾਈ ਕਰਦੀ ਸੀ। ਤੇ ਕੋਈ, ਕੜਾਹੀ, ਦੇ ਕੋਈ ਬੁਣਾਈ, ਦੇ ਕਾਫੀ, ਲੋਕ ਆਪਣੇ ਘਰ ਦੇ ਚਲਾਉਣ ਦੇ। ਕੀ ਉਹ, ਕੋਸ਼ਿਸ਼ ਕਰਦੇ ਚਲ ਚਾਰ ਪੈਸੇ ਘਰ ਬੈਠੇ ਆਜੇ। ਕੀ, ਬੁਰੇ
ਹਾਂਜੀ, ਦੇਖੋ ਜੀ, ਫੇ ਸਾ ਨਾਲ ਤੇ ਬੋਤ ਸਾਰੇ ਹੋਏ। ਓ, ਕਰ ਵੀ ਲਈ ਦੀ ਕਿ ਲੁਕਾਈ ਨੂੰ
ਅਹਾਂ
ਤੇ ਸਿਲਾਈ ਕਰ ਲੀ, ਕਲਾਊਡ ਕਿਚਨ ਹੋ ਗਿਆ ਤੇ ਆਪਾਂ ਓਨਲਾਈਨ ਐਪ ਹੋ ਗਏ ਤੇ ਆਪ ਓ ਹੋ ਗਿਆ, ਅੱਜ-ਕਲ ਚੱਲ ਰਾ ਏ ਨਾ। ਏ ਆਈ ਕਾ।
ਹਂ।
ਏ ਆਈ, ਦੇ ਬੋਤ ਸਾਰੇ ਓਨਲਾਈਨ ਜੋਬ ਮਿਲ ਰੀ ਸੀ ਤੇ ਘਰ ਬੈਠੇ-ਬੈਠੇ ਤੇ ਔਰਤ ਵੀ ਕਮਾ ਸਕਦੀ ਨੀਂ।
ਹਾਂਜੀ-ਹਾਂਜੀ, ਉਹੀ ਅ ਜੇ ਦੇਖੋ। ਤੌਰ ਤਰੀਕੇ ਪਤਾ ਹੋਣੇ ਚਾਈਏ ਦਿਸੇ ਪਤਾ ਹੋਣੇ ਚਾਈਏ। ਆਪਣੇ ਚਾਰ ਪੈਸੇ ਇਨਵੈਸਟ ਕਹਾਂ ਕੰਨੀ ਸਿੱਕੇ ਕਹਾਣੀ ਬਈ ਤੇ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ। ਹਾਂਜੀ। ਹਾਂਜੀ, ਹਾਂਜੀ, ਹਾਂਜੀ।
ਕਿ ਆਜ ਨਾ ਆਜ ਕੜ ਚਾਅ ਚੱਲ ਗਿਆ ਸੀ। ਫਿਰ ਬੱਚੇ ਦੱਸੇ ਹਮ ਨੂੰ, ਕਿ ਮੰਮਾ ਆਪ ਐਸੇ ਕਰ ਲੋ ਤੇ ਐਸੇ ਕਰ ਲੋ। ਫ੍ਰੀਲੈਂਸਿੰਗ, ਇਤ ਨਾਂ ਚੱਲ ਰਿਆ ਸੀ ਅੱਜ। ਕੋ ਸਭ ਘਰ ਬੈਠੇ-ਬੈਠੇ ਫ੍ਰੀਲੈਂਸਿੰਗ ਕਰ ਰਿਆ ਸੀ। ਸਭ ਪੈਸੇ ਕਮਾ ਰੈਆਂ ਸੀ। ਸਭ
ਇੱਕ ਸਿੱਕੇ ਦੇ ਦੋ ਪਹਿਲੂ ਆਓਂਦੇ ਦੇਖ ਪੋਜ਼ਟਿਵ ਦੇ ਨੈਗੇਟਿਵ ਦੇ ਅਗਰ, ਮੈਨੂੰ ਖਿਆਲ ਚ ਦੇਖਿਆ ਜਾਦ ਯੋਦਾ ਕਿ ਅਗਰ ਦੇ ਹਮਾਰੇ ਪਾਸ ਕੋਈ, ਪੈਸਾ ਹਮਾਰੇ ਪਾਸ ਜੁੜਾ ਦੇ ਰ ਖਾਂਦੇ ਸੀ। ਉਸ, ਇਨਵੈਸਟ ਕੀ ਜਾਂਦੇ ਤਿਜੋਰੀ ਮੈਂ ਰੱਖੇ ਰੱਖਿਆ ਨਾਲ, ਜਦੋਂ ਵੋ ਬੜਨਾ ਨੀਂ ਸੀ।
ਹਾਂਜੀ, ਤੇ ਕੋਸ਼ਿਸ਼ ਤਾਂ ਜੋ ਈ ਕਰਨਾ ਚਾਈਏ, ਕਿਤੇ ਚਾਰ ਪੈਸੇ ਇਨਵੈਸਟਮੈਂਟ ਕਰੇ। ਤਾਂ ਕਿ, ਵੋ ਹਮੇਂ ਕੁਛ ਮੁਨਾਫ਼ਾ ਦੇ ਈ ਸਕੇਂ।
ਹਾਂਜੀ-ਹਾਂਜੀ, ਚੱਲ ਰੇ ਸੀ ਪੇਸੈ ਕਮਾ ਘਰ ਬੈਠੇ-ਬੈਠੇ।
ਹਾਂਜੀ-ਹਾਂਜੀ ਵਧੀਆ ਜੀ, ਬਸ।
ਕਰੋ। ਆਪ ਨੂੰ ਵੀ ਮਿਲੇ ਆਪ ਵੀ ਇਨਵੈਸਟ ਕਰੋ, ਬੜੋ ਨੂੰ ਵੀ ਸਮਝਾਓ, ਬੜੇ ਵੀ ਇਨਵੈਸਟ ਕਰੇ। ਤੇ ਮੈਂ ਵੀ ਸਮਝਾ ਦੀ ਓਂ, ਬੜੋ ਨੂੰ।
ਜੀ-ਜੀ ਬਿਲਕੁਲ ਜੀ, ਬਿਲਕੁਲ ਜੀ। ਕੋਸ਼ਿਸ਼ ਤਾਂ ਯਈ ਰੈਂਦੀ ਏ ਕਿ ਪਲਾਨਿੰਗ ਦੇ ਅਪਸੈਟ ਏਈ ਓ ਹੁੰਦੀ ਹੈ ਕਿ ਅਗਲੇ ਮਹੀਨੇ ਤੇ ਹਜ਼ਾਰ ਦੇ ਪੰਜ ਸੌ, ਜੋ ਬੀ ਦੇ ਆਪਣੇ ਬੱਚਤ ਆਪਣੇ ਇਨਵੈਸਟਮੈਂਟ ਦੀ ਕੀ ਜਾ, ਤੇ ਕਾਫੀ ਠੀਕ ਰੈਂਗਾ।
ਦੇਖੋ ਕੁੜੀਆਂ ਨਾਲ ਕੁੜੀਆਂ, ਕੁੜੀਆਂ ਨਾਲ ਸਦ ਬਾਰ ਹੋ ਸਕਦਾ।
ਚਲਾਦੀ ਬੜੀਆ ਲੱਗਾ ਦੀ ਤੁਸੀਂ ਬਾਤ ਕਰਦੇ, ਹਾਂ, ਹਾਂਜੀ-ਹਾਂਜੀ, ਓਜੀ, ਚੰਗਾ ਜੀ। ਚਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।